ਉਹ ਫੋਨ ਕੱਟ ਗਿਆ ਸੀ ਵਿੱਚੋਂ ਨਾ। ਨਹੀਂ ਉਹ ਨਾ ਉਹ ਗੱਲ ਕਰਦੇ-ਕਰਦੇ ਨਾ ਵੇਚ ਨਾ ਯਾਂ ਨੈੱਟ ਬੰਦ ਹੋ ਗਿਆ ਸੀ।
ਅੱਛਾ ਜੀ। ਅੱਛਾ ਉਹ ਤੁਸੀਂ ਉਹ ਕੀ ਕਹਿੰਦੇ ਪਏ ਸੀਗੇ।
ਓਪਸ਼ਨ ਆਏ ਈ ਨੀ ਵਿੱਚ ਮੇਰੇ ਫੇਰ।
ਆਹ ਤੁਸੀਂ ਕੀ ਕਹਿੰਦੇ ਪਏ ਸੀ?
ਉਹ ਮੈਂ ਕਹਿ ਰਹੀ ਸੀ ਕਿ ਬਿਆਮ ਬਾਰੇ ਗੱਲ ਕਰ ਰਹੀ ਸੀ ਨਾ ਮੈਂ।
ਹਾਂਜੀ-ਹਾਂਜੀ ਤੇ ਮੈਂ ਤੁਹਾਨੂੰ ਤੇ ਹਾਂਜੀ ਤੇ ਮੈਂ ਤੇਨੂੰ ਦੱਸਿਆ ਸੀ ਕਿ ਪਹਿਲੇ ਇੱਕ ਮਹੀਨਾ ਤੁਸੀਂ ਬਾਹਰ ਸੈਰ ਕਰੋ ਫਿਰ ਜਦੋਂ ਤੁਹਾਡੇ ਅੰਦਰ ਸ਼ਟੈਮੀਨਾ ਆ ਜਾਏ ਫਿਰ ਤੁਸੀਂ ਪੂਰੇ ਕੋਨਫੀਡੈਂਸ ਨਾਲ ਜਿੰਮ ਜੌਇਨ ਕਰ ਸਕਦੇ ਔਂ।
ਹੁੰ, ਅੱਛਾ।
ਤੇ ਹੁਣ ਦੱਸ ਤੋਂ, ਤੁਹਾਨੂੰ ਇਹ ਵਿਚਾਰ ਬੇਕਾਰ ਲੱਗਿਆ ਯਾਂ ਫਿਰ ਸਈ ਹੈਗਾ।
ਨਹੀਂ, ਏ ਵਿਚਾਰ ਤਾਂ ਬਿਲਕੁਲ ਸਹੀ ਐ ਤੁਹਾਡਾ।
ਅੱਛਾ ਜੀ।
ਠੀਕ ਏ ਕਿਉਂਕਿ ਨਾ ਸਰੀਰ ਹੈਲਥ ਮਤਲਬ ਬੰਦਾ ਹੁਣ ਪੌੜੀਆਂ ਚੜ੍ਹੋ ਨਾ, ਤੇ ਪੌੜੀਆਂ ਤੇ ਵੀ ਸਾਹ ਚੜ੍ਹਦਾ ਵੇ ਚੜ੍ਹਦੇ ਟਾਈਮ।
ਜੀ
ਜੇ ਜਿੰਮ ਜੁਆਇਨ ਕਰਾਂ ਹੁਣ ਮੈਂ ਆਪ ਨਾ।
ਹਾਂਜੀ। ਤੇ ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛਣੀ ਸੀ। ਛੋਟੀ ਜਿਹੀ।
ਅੱਛਾ
ਮੈਂ ਮੈਂ ਮੈਂ ਇਹ ਪੁੱਛਣਾ ਸੀ ਕਿ ਅਗਰ ਅਸੀਂ ਕਿੱਧਰ ਘੁੰਮਣ ਜਾਈਏ
ਅੱਛਾ
ਜਿਵੇਂ ਹੁਣ ਮੈਂ ਆਪਣੀ ਫੈਮਿਲੀ ਦੇ ਨਾਲ ਅਗਰ ਦਿੱਲੀ ਜਾਵਾਂ, ਠੀਕ ਹੈ ਜੀ ਤੇ ਤੁਹਾਡੇ ਹਿਸਾਬ ਨਾਲ ਸਾਨੂੰ ਕਾਰ 'ਤੇ ਜਾਣਾ ਚਾਹੀਦਾ ਜਾਂ ਫਿਰ ਟ੍ਰੇਨ 'ਤੇ ਮਤਲਬ ਕਿ ਸਭ ਤੋਂ ਬੈਸਟ ਕੀ ਰਹੇਗਾ ਸਾਡੇ ਲਈ।
ਵੈਸੇ ਤਾਂ ਮੈਂ ਸੋਚ ਰਹੀ ਸੀ ਜ਼ਿਆਦਾਤਰ ਤਾਂ ਕਾਰ ਹੀ ਜਦੋਂ ਜ਼ਿਆਦਾ ਬੈਨੀਫਿਟ ਹੁੰਦਾ ਵੇ। ਕਿਉਂਕਿ ਕਾਰ ਵਿੱਚ ਇਹ ਬੈਨੀਫਿਟ ਹੁੰਦਾ ਨਾ ਕਿ ਅਸੀਂ ਕਾਰ ਚ ਕਿੱਥੇ ਮਰਜ਼ੀ ਰੋਕ ਸਕਦੇ ਹਾਂ। ਬੱਚੇ ਨੂੰ ਵਾਸ਼ਰੂਮ ਆਇਆ ਹੋਵੇ, ਫਰੈਸ਼ ਹੋਣਾ ਰੋਕ ਸਕਦੇ ਆ। ਟ੍ਰੇਨ ਤੇ ਤਾਂ ਫੈਸਿਲਿਟੀਆਂ ਹੁੰਦੀਆਂ ਹੀ ਨਹੀਂ ਆ ਤੁਹਾਨੂੰ ਪਤਾ ਹੀ ਹੈ।
ਅੱਛਾ ਜੀ। ਤੇ ਮੇਰੇ ਹਿਸਾਬ ਨਾਲ ਨਾ ਟ੍ਰੇਨ ਮਚ ਬੈਟਰ ਹੈਗਾ ਕਾਰ ਤੋਂ। ਕਿਉਕਿ ਦੇਖੋ ਟਰੇਨ ਚ ਦੇਖੋ ਜ਼ਿਆਦਾ ਕਿਰਾਇਆ ਵੀ ਨਹੀਂ ਲੱਗਦਾ, ਕਿ ਜਿ ਤੁਸੀਂ ਕਿਹਾ ਜਿਵੇਂ ਹੁਣ ਬੱਚਿਆਂ ਨੂੰ, ਟੋਇਲੇਟ ਆ ਜੇ ਟ੍ਰੇਨ ਚ ਵੀ ਆਲਰੇਡੀ ਟੋਇਲਟ ਹੈਗਾ ਠੀਕ ਹੈ ਜੀ। ਔਰ ਟ੍ਰੇਨ 'ਚ ਤੁਸੀਂ ਮਤਲਬ ਕਿ ਇੱਕ ਤੇ ਆਰਾਮ ਨਾਲ ਜਾ ਸਕਦੇ ਹੋ ਨਾ ਕਿਸ ਡਰਾਈਵਿੰਗ ਦੀ, ਨਾ ਕੋਈ ਦਿੱਕਤ ਹੈਗੀ ਹੈ, ਨਾ ਕੁਛ। ਮਤਲਬ ਕਿ ਟ੍ਰੇਨ ਜ਼ਿਆਦਾ ਬੈਟਰ ਹੈਗਾ ਕਾਰ ਤੋਂ। ਤੁਸੀਂ ਕੀ ਸੋਚਦੇ ਹੋ?
ਨਹੀਂ ਅਸੀਂ ਤੇ ਕਦੇ ਟ੍ਰੇਨ 'ਚ ਜਾਂਦੇ ਨਹੀ ਅਸੀਂ ਜਿਆਦਾ ਕਾਰਾਂ 'ਚ ਜਾਨੇ ਆ ਨਾ। ਇਸ ਕਰਕੇ ਮੈਂ ਤਾਂ ਕਾਰ ਹੀ ਕਹਾਂਗੀ।
ਅੱਛਾ ਜੀ ਮਤਲਬ ਕਿ ਕਿਸ ਤਰੀਕੇ ਦੀ ਫੈਸਿਲ ਟੀ ਦੀ ਗੱਲ ਕਰ ਰਹੇ ਹੋ ਜਿਵੇਂ
ਕਿਵੇਂ ਹੋ ਰਿਹਾ ਅਸੀਂ ਮਤਲਬ ਟ੍ਰੇਨ ਟ੍ਰੇਨ 'ਚ ਅਸੀਂ ਕਿਤੇ ਰੋਕ ਨੀ ਸਕਦੇ ਖਾ ਪੀ ਨੀ ਸਕਦੇ। ਅਸੀਂ ਤੇ ਸੋਹਣੀ ਤਰ੍ਹਾਂ ਖਲੋ ਕੇ ਮਤਲਬ ਕਾਰ ਰੋਕ ਕੇ ਹੋਟਲ ਚ ਖਾ ਵੀ ਲੈਂਨੇ ਆ ਠੀਕ ਹੈ ਉਸ ਬੱਚੇ ਨੂੰ ਕੋਈ ਫਰੈਸ਼ ਹੋਣਾ ਹੋਵੇ, ਪਾਣੀ ਪੀਣਾ ਹੋਵੇ ਤੇ ਅਸੀਂ ਕਿਤੇ ਪੈਟਰੋਲ ਪੰਪ ਤੇ ਰੋਕ ਤਾਂ ਸਕਦੇ ਏ ਨਾ। ਟਰੇਨਾਂ ਵਿੱਚ ਤਾਂ ਉਂਝ ਵੀ ਫਲੈਸ਼ਾਂ ਵੀ ਇੰਨੀਆ ਗੰਦੀਆਂ ਹੁੰਦੀਆਂ ਨੇ ਤੁਹਾਨੂੰ ਪਤਾ ਹੀ ਹੈ। ਇਸ ਕਰਕੇ ਅਸੀਂ ਜਿਆਦਾਤਰ ਟ੍ਰੇਨਾ 'ਚ ਝੱਟ ਸਾਰੇ ਚਲ ਜਾਂਨੇ ਆਂ।
ਹਾਂਜੀ ਸਮਝ ਗਿਆ।
ਹਾਂਜੀ ਹੋਰ ਤੁਸੀਂ ਦੱਸੋ ਤੁਸੀ ਕਿੱਧਰ ਏ? ਤੁਸੀਂ ਜੇ ਟਰੇਨ 'ਚ ਜਾਂਦੇ ਓ।
ਹਾਂਜੀ ਦੇਖੋ, ਦੇਖੋ ਅਗਰ ਤੁਸੀਂ ਜਿਵੇਂ ਗੱਲ ਕੀਤੀ ਏ ਜਿਵੇਂ ਹੁਣ ਅਸੀਂ ਆ ਕੁਝ ਖਾ ਪੀ ਸਕਦੇ ਆ ਤਾਂ ਸਭ ਤੋਂ ਪਹਿਲੇ ਗੱਲ ਤਾਂ ਤੁਸੀਂ ਅੱਜ-ਕੱਲ੍ਹ ਤਾਂ ਟਰੇਨ ਇਤਨੀ ਐਡਵਾਂਸ ਹੋ ਗਈ ਹੈ ਕੀ ਤੁਸੀਂ ਬੁੱਕ ਕਰ ਸਕਦੇ ਹੋ ਔਰ ਅਗਲੇ ਸਟੇਸ਼ਨ ਤੇ ਉਹ ਤੁਹਾਨੂੰ ਸਮਾਨ ਦੇਣ ਆ ਜਾਏਗਾ। ਠੀਕ ਹੈ ਜੀ। ਉਹ ਜਿਵੇਂ ਤੁਸੀਂ ਹੁਣ ਟੋਇਲਟ ਦੀ ਗੱਲ ਕੀਤੀ ਹੈ ਕਿ ਅੱਜ-ਕੱਲ੍ਹ ਟਰੇਨਾਂ ਚ ਬੜੀ ਸਮੈਲ ਮਾਰਦੀ ਟਰੇਨਾਂ ਨੇ, ਤੇ ਤੁਸੀਂ ਜਰੂਰੀ ਨੀ ਹੈਗਾ ਕਿ ਤੁਸੀਂ ਵਿਦਾਊਟ ਏ ਸੀ ਜਾਂ ਤੁਸੀਂ ਏ ਸੀ ਤੇ ਜਾ ਸਕਦੇ ਹੋ। ਤੁਸੀਂ ਥਰਡ ਏਸੀ ਤੇ ਜਾਓ, ਸੈਕਿੰਡ ਏਸੀ ਤੇ ਜਾਓ ਤੁਹਾਨੂੰ ਇਤਨੀ ਫਲੈਸ਼ ਇਤਨੀ ਚਮਕ ਚਮ ਮਤਲਬ ਕਿ ਬਿਲਕੁਲ ਸਾਫ਼ ਥਰੀ ਵਿਦਾਊਟ ਸਮੈਲ ਤੁਹਾਨੂੰ ਟੋਇਲੇਟ ਮਿਲੇਗਾ।
ਨਹੀਂ-ਨਹੀਂ ਐਸੀ ਕੋਈ ਗੱਲ ਨਹੀਂ ਹੁੰਦੀ ਸਭ ਟਰੇਨਾਂ ਇੰਝ ਹੀ ਹੁੰਦੀਆ ਨੇ।
ਨਹੀਂ ਅਗਰ ਤੁਸੀਂ ਇੱਕ ਬੰਦੇ ਦਾ ਹਜ਼ਾਰ ਰੁਪਏ ਦੇ ਰਹੇ ਹੋ ਜਾਂ ਫਿਰ ਇੱਕ ਬੰਦੇ ਦਾ ਤੁਸੀਂ ਆਠ ਸੌ ਰੁਪਏ ਦੇ ਰਹੇ ਹੋ ਠੀਕ ਹੈ ਮੈਂ ਵੀ ਦੇਖੋ ਫਸਟ ਏ ਸੀ ਤੇ ਗਿਆ ਦਾ ਸਫ਼ਰ ਕੀਤਾ ਸੈਕਿੰਡ ਏਸੀ ਦਾ ਉਹਨਾਂ ਦਾ ਟੋਇਲੇਟ ਬਿਲਕੁਲ ਸਾਫ਼ ਹੁੰਦਾ ਜੇ। ਠੀਕ ਹੈ ਜੀ, ਤੇ ਫੇਰ ਤੁਹਾਨੂੰ ਅਗਰ ਦੇਖ ਕਹੋ ਰੱਬ ਨਾ ਕਰੇ ਵੀ ਹੋਵੇ ਤੇ ਉਹ ਟਰੇਨ ਸਭ ਤੋਂ ਜ਼ਿਆਦਾ ਸੇਫ ਮਾਨੀ ਜਾਂਦੀ ਹੈ ਕੰਪੇਅਰ ਟੂ ਕਾਰ। ਤੁਸੀਂ ਕੀ ਸੋਚਦੇ ਹੋ ਕਿ ਕਾਰ ਜ਼ਿਆਦਾ ਸੇਫ ਹੈਗੀ ਹੈ ਜਾਂ ਫਿਰ ਟਰੇਨ?
ਹੂੰ ਨਹੀਂ ਮੈਂ ਤਾਂ ਸਗੋ ਕਾਰਾਂ 'ਚ ਸਾਨੂੰ ਜ਼ਿਆਦਾ ਬੈਨੀਫਿਟ ਐ, ਕਿਉਂਕਿ ਅਸੀਂ ਟਰੇਨ ਚ ਸਫ਼ਰ ਕੀਤਾ ਹੀ ਨਹੀਂ। ਹੁਣ ਅਸੀਂ ਘੁੰਮਣ ਜਾਨੇ ਆ ਟਰੇਨ ਕਾਰਾਂ 'ਚ ਜਾਨੇ ਆ, ਕਿਸੇ ਨਾ ਕਿਸੇ ਦੇ ਵਿਆਹ ਹੁੰਦੇ ਜੰਮੂ ਵਿਆਹ ਹੁੰਦੇ ਨੇ, ਸਾਡੇ ਪਰਿਵਾਰ 'ਚ ਰਿਲੇਸ਼ਨ 'ਚ ਜੰਮੂ ਰਹਿੰਦੇ ਨੇ ਵਿਆਹ ਜਿਆਦਾ ਅਸੀਂ ਟ੍ਰੇਨਾਂ ਚ ਗਏ ਸੀ ਉਥੇ ਨਾ ਲੰਬਾ ਮਤਲਬ ਸਾਰੀ ਪੂਰੀ ਫੈਮਿਲੀ ਨੇ ਜਾਣਾ ਸੀ ਨਾ, ਪੂਰੇ ਪਰਿਵਾਰ ਨੂੰ ਟ੍ਰੇਨ ਤੇ ਗਿਆ ਉਂਝ ਕੱਲੇ-ਕੱਲੇ ਜਾਣ ਹੁੰਦਾ ਕਾਰਾਂ 'ਚ ਜਾਨੇ ਆ।
ਜੀ ਸਹੀ ਕਹਿੰਦੇ ਰ ਜੇ ਹੁਣ ਤੁਸੀਂ ਕਹਿ ਰਹੇ ਹੋ ਜਿਵੇਂ ਹੁਣ ਅਸੀਂ ਤੁਸੀਂ ਕਾਰ ਜ਼ਿਆਦਾ ਪ੍ਰੈਫਰ ਕਰਦੇ ਹੋ ਠੀਕ ਹੈ ਕਾਰ ਨੂੰ ਜ਼ਿਆਦਾ ਪਸੰਦ ਕਰਦੇ ਹੋ ਚਲੋ ਅਗਰ ਤੁਸੀਂ ਅਗਰ ਬਹੁਤ ਦੂਰ ਜਾਣਾ ਹੈ ਅਗਰ ਬੰਬਈ ਜਾਣਾ ਹੈ ਤਾਂ ਤੁਸੀਂ ਟ੍ਰੇਨ ਤੇ ਜਾਓਗੇ ਨਾ ਫ ਅਗਰ ਤੁਸੀਂ ਸੋਚ ਰਹੇ ਹੋ ਕਿ ਬੰਬਈ ਤੋਂ ਬੜਾ ਦੂਰ ਹੈਗਾ ਅਸੀਂ ਤਾਂ ਹਵਾਈ ਜਹਾਜ਼ ਤੇ ਜਾਵਾਂਗੇ ਫੇਿਰ ਤੁਸੀਂ ਕਹੋਗੇ ਕਿ ਹਵਾਈ ਜਹਾਜ਼ ਦੀ ਟਿਕਟਾਂ ਬੜੀ ਮਹਿੰਗੀਆਂ ਆਉਂਦੇ ਨੇ ਫਿਰ ਦੱਸੋ ਹੁਣ ਤੁਸੀਂ ਟ੍ਰੇਨ ਤੇ ਜਾਓਗੇ ਜਾਂ ਕਾਰ ਤੇ ਜਾਓਗੇ ਫੇਿਰ ਮੁੰਬਈ
ਹਮ ਜੇ ਹਵਾਈ ਜਹਾਜ ਚ ਜਾਣਾ ਤਾਂ ਅਸੀਂ ਫਿਰ ਟ੍ਰੇਨ ਤੇ ਜਾਵਾਂਗੇ
ਜੀ
ਕਿਉਂਕ ਕਿਉਂਕਿ ਅਸੀਂੂੰ ਗੋਵਲ ਸਲਾਬ ਨਾ ਇਸ ਸਾਰੀ ਫੈਮਿਲੀ ਮਤਲਬ ਦੋ ਕਪਲ ਨੇ ਬੜੀ ਮਹਿੰਗਾ ਮਤਲਬ ਬੜਾ ਬਹੁਤ ਜ਼ਿਆਦਾ ਮਹਿੰਗਾ ਲੱਗਿਆ ਸਾਨੂੰ ਲੱਖ ਰੁਪਇਆ ਮਤਲਬ ਆਇਆ ਵਵੇ ਜੇੇ ਦੋ ਕੱਪਲ ਨੇ ਜਾਣਾ ਤੇ ਢਾਈ ਲੱਖ ਲੱਗਦਾ ਬੱਚੇ ਸਮੇਤ
ਤੁਸੀਂ ਮਤਲਬ ਕਿ ਵਿਦ ਵਿੱਚ ਟਿਕਟ ਕਹਿ ਰਹੇ ਹੋ ਜਾਂ ਟਿਕਟ ਦੀ ਦਿਖਾ ਰਹੇ ਹੋ ਜਾਂ ਫਿਰ ਕੀ ਕਹਿ ਰ ਹੋ ਅੱਛਾ ਟਿਕਟ ਵੀ ਤੁਸੀਂ ਤੁਸੀਂ ਇੱਕ ਲੱਖ ਦੀ ਟਿਕਟ ਕਹਿੰਦੇ ਪਏ ਹੋ
ਹਾਂਜੀ ਬੱਚੇ ਦੋ ਬੱਚੇ ਨੇ ਮਤਲਬ ਸਾਡੇ ਕੋਲ ਚਾਰ ਬੱਚੇ ਹੋ ਗਏ ਨਾ ਦੋ ਛੋਟੇ ਦੋ ਵੱਡੇ ਤੇ ਚਾਰ ਬੱਚੇ ਹੋ ਗਏ ਚਾਰ ਕੱਪਲ ਹੋ ਗਏ ਦੋ ਕੱਪਲ ਹੋ ਗਏ ਉਹ ਹਿਸਾਬ ਨਾਲ ਪੰਜਾਹ ਅ ਪੰਜਾਹ ਹਜ਼ਾਰ ਹੋ ਇੱਕੱਪਲ ਦਾ ਤੇ ਉੱਥੇ ਖਾਣਾ ਪੀਣਾ ਪੰਜਾਹ ਹਜ਼ਾਰ ਹੋ ਲੱਖ ਲੱਖ ਪਿ ਜੋ ਗਿਆ ਲੱਖ ਪਿ ਜੋਗ ਗਿਆ
ਠੀਕ ਹੈ ਜੀ ਇਹ ਅੱਛਾ ਅੱਛਾ ਮਤਲਬ ਅਗਰ ਤੁਸੀਂ ਪਲੇਨ ਤੇ ਜਾਂਦੇ ਹੋ ਤੇ ਟਿਕਟਾਂ ਕਮ ਸੇ ਕਮ ਦਸ ਹਜ਼ਾਰ ਰੁਪਏ ਇੱਕ ਆਦਮੀ ਦਾ ਟਿਕਟ ਤਾਂ ਹੋਏਗਾ ਜੀ
ਹਾਂ ਕੀ ਕਰ ਰਹੇ ਹੋ
ਮਤਲਬ ਕਿ ਦਸ ਹਜ਼ਾਰ ਰੁਪਏ ਇੱਕ ਬੰਦੀ ਦੀ ਟਿਕਟ ਤਾਂ ਹੋਏਗੀ ਹਵਾਈ
ਬਾਰਾਂ ਹਜ਼ਾਰ ਦੇ ਬਾਰਾਂ ਹਜ਼ਾਰ ਸੀ ਖਾਲੀ ਜਾਣ ਜਾਣ ਦਾ
ਅੱਛਾ ਜੀ ਇੱਕ ਆਦਮੀ ਦਾ ਤੇ ਇਹੀ ਤਾਂ ਮੈਂ ਕਹਿੰਦਾ ਪਿਆ ਹੁਣ ਦੇਖੋ ਅੱਛਾ ਹੁਣ ਮੇਰੀ ਗੱਲ ਸੁਣੋ ਤੁਸੀਂ ਗੋਆ ਇਤਨੀ ਦੂਰ ਹੈਗਾ ਤੁਸੀਂ ਗੋਆ ਕਾਰ ਤੇ ਜਾ ਨਹੀਂੀ ਸਕਦੇ ਹਵਾਈ ਜਹਾ ਪ੍ਰੈਫਰ ਨਹੀਂੀ ਨੋਰਮਲ ਜੇਕਰ ਤੁਸੀਂ ਟ੍ਰੇਨ ਤੇ ਜਾਓਗੇ ਤਾਂ ਟ੍ਰੇਨ ਜ਼ਿਆਦਾ ਸੁਟੇਬਲ ਰਹੀ ਨਾ ਫਿਰ
ਨਹੀਂ ਉਹ ਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ ਮੈਂ ਤਾਂ ਲੋਕ ਦੀਆਂ ਗੱਲਾਂ ਕੀ ਜਿਵੇ ਮਨਸੂਰੀ ਹੋ ਗਿਆ ਸ਼ਿਮਲੇ ਹੋ ਗਿਆ ਕਸ਼ਮੀਰ ਹੋ ਗਿਆ ਐਂ ਬੰਦਾ ਕਾਰ ਜਾ ਸਕਦਾ ਹੈ
ਜੀ ਜੀ ਉਹ ਤੁਸੀਂ ਸਹੀ ਕਹਿੰਦੇ ਮ ਜਿੱਥੇ ਜਿੱਥੇ ਟ੍ਰੇਨ ਦਾ ਸਾਧਨ ਹੀ ਨਹੀਂੀ ਹੈਗਾ ੇ ਉੱਥੇ ਤਾਂ ਕਾਰਾਂ ਬੱਸਾਂ ਨਹੀਂ ਜਾਣਾ
ਹਮ ਉਹਨੇ ਮੇ ਨੇ ਹ ਓਨੇ ਦੇਖਿਆ ਗੋਵਾਂ ਦਾ ਦੇਖਿਆ ਬਾਰਾਂ ਹਜ਼ਾਰ ਰੁਪਆ ਲੱਗਦਾ ਪ ਇੱਕ ਇੱਕ ਪਰਸਨ ਦਾ ਖਾਲੀ ਜਾਣ ਜਾਣ ਦਾ
ਓਕੇ ਠੀਕ ਹੈ ਜੀ
ਚੌਵੀਜ਼ਾਰ ਗਿਆ
ਠੀਕ ਹੈ ਐੱਕੇ ਜੀ
ਤੇ ਚੌਵੀ ਚੌਵੀ ਏ ਉਹ ਕਿੰਨੇ ਹੁੰਦੇ ਨੇ ਹਾਂ ਪੰਜਾਹ ਜਾ ਟਿਕਟ ਚਾਹੀਦੀ ਨਾਲ ਬ ਬੱਚਿਆਂ ਵੱਖਰੇ ਬੱਚਿਆਂ ਦੇ ਉਹਨਾਂ ਨੇ ਬੱਚਿਆਂ ਤੋਂ ਉਹਨਾਂ ਨੂੰ ਤੋਰ ਕੇ ਕਰਨਾ ਆਵੇ ਕਿਤਨੇ ਕਿੱਲੋ ਦਾ ਵਾ ਕਿਲਦੇ ਸਾਂਭ ਚ ਬੱਚਾ ਤੇਰਾ ਮਨ ਬੱਚਾ ਤੇਰਾਾਂ ਤੇਰਾਂ ਕਿੱਲੋ ਵੇ ਤੇਰਾਂ ਹਜ਼ਾਰ ਟਿਕਟ ਹੋਏ ਗ ਬੱਚੇ ਚਲੇ ਆ
ਜੀ ਸਮਝ ਗਯਾ ਜੀ
ਸਾਧਾਰਨ ਮੇਰੀ ਵਡੀ ਗੁੜੀਆ ਵੇ ਮਤਲਬ ਚਾਲੀ ਕਿ ਚਾਲੀ ਕਿੱਲੋ ਦੀ ਹੋਣੀ ਹੈ ਨਾ ਉਹਦਾ ਫੇਰ ਚਾਰ ਹਜ਼ਾਰ ਰੁਪਇ ਹੋਏਗਾ ਟਿਕਟ
ਅੱਛਾ ਜੀ ਠੀਕ ਹੈ ਜੀ
ਹੁਣ ਸਾਰੀ ਛੋਟੀ ਗੂੜੀਆਂ ਵੇ ਉਹ ਮੇਰੇ ਸਾਹਮ ਨਾਲ ਦੱਸ ਮੇ ਹਿਸਾਬ ਨਾਲ ਸੱਤ ਅੱਠ ਕਿੱਲੋ ਦੀ ਹੋਣੀ ਹੈ ਸਤ ਅੱਠ ਕਿੱਲੋ ਦੀ ਮਾਂ ਇੰਨੀ ਦਿ ਹੋਉਣੀ ਹੈ ਜੇ ਉਹਦੀ ਟਿਕਟ ਹੋਈ ਫਿਰ ਮੰਨਲਬ ਪੰਜ ਛੇ ਹਜ਼ਾਰ ਰੁਪਇ ਹੋਏਗੀ ਉਹਦੀ
ਠੀਕ ਹੈ
ਸਾਲ ਦੇ ਬੱਚੇ ਚਲਿਆ
ਜੀ ਜੀ
ਹੂ ਚਲ ਹੋਰ
ਬਸ ਇਹੀ ਗੱਲ ਕਰਦਾ ਪਿਆ ਸੀ ਕਿ ਜਿਵੇਂ ਹੁਣ ਲੋਕਲ ਜਾਣਾ ਹੋਏ ਤੇ ਤੁਸੀਂ ਕਾਰ 'ਤੇ ਜਾਂਦੇ ਹੋ ਹੋਔਰ ਅਸੀਂ ਟ੍ਰਰੇਨਾਂ 'ਤੇ ਜਾਂਦੇ
ਹੋਰ ਸੁਣਾਔ ਵੈਸੇ ਤਾਂ ਮੈਂ ਤੁਹਾਡੇ ਕੋਲ ਪੁੱਛ ਰਹੀ ਸੀ ਤੁਹਾਡਾ ਤੁਹਾਡਾ ਯੂ ਪੀ ਐਲ ਖੁੱਲ ਗਿਆ ਵੈਂ
ਯੂਪੀ ਐਲ ਕੀ ਹੁੰਦਾ ਮਤਲਬ
ਮੇਰਾ ਖੁੱਲ ਗਿਆ ਵੇ ਆ
ਅੱਛਾ ਜੀ
ਹਾਂਜੀ ਸਮਝ ਗਿਆ
ਮਤਲਬ ਕੀ ਅੱਛਾ ਜੀ ਚਲੋ ਠੀਕ ਹੈ ਜੀ ਹੋਰ
ਖੂਲ ਗਿਆ ਵੈ ਇਹ ਤੁਸੀਂ ਚੈੱਕ ਕਰ ਲੈਣਾ ਆਪਣਾ ਇੱਕ ਵਾਰੀ ਇਹ ਕਿ ਕਿਉਂਕਿ ਪੈਸੇ ਬੁਰਸ਼ ਲੱਗਦੇ ਰਹਿੰਦੇ ਨਾ ਬਾਹਰ ਜਾਣਾਤੇ ਇਸ ਕਰਕੇ ਇੱਕ ਚੈੱਕ ਕਰ ਲੈਨਾ, ਮੈਂ ਹੁਣੇ ਥੋੜੀ ਦੇਰ ਪਹਿਲੇ ਚੈੱਕ ਕੀਤੀ, ਤਵੇ,
ਜੋ, ਯੂ ਪੀ ਆਈ ਪੇਮੈਂਟ ਕਹਿ ਰਹੇ ਹੋ ਕਿ ਅੱਛਾ ਪੇਟੀਐਮ ਕਹਿ ਰਹੇ ਹੋ।
ਹਾਂ ਮੈਂ ਹੁਨ ਚੈੱਕ ਕੀਤਾ ਵ ਤੇ ਮੇਰਾ ਖੁੱਲ ਗਿਆ ਵੈਂ।
ਓਕੇ ਓਕੇ ਅੱਛਾ, ਠੀਕ ਏ, ਤੁਸੀਂ ਮਤਲਬ ਕਿ ਕਾਰ ਤੇ ਜਾਣਾ ਜ਼ਿਆਦਾ, ਪ੍ਰੈਫਰ ਕਰਦੇ ਹੋ।
ਹਾਂਜੀ,
ਹਾਂਜੀ ਚਲੋ ਠੀਕ ਹੈ ਵਧੀਆ ਗੱਲ ਕੀਤੀ ਹੈ। ਹੋਰ ਦੱਸੋ ਜੀ,
ਵਧੀਆ ਬੱਚ ਪੜਾਦੀ ਵੀ ਸੀ ਮੈਂ,
ਅੱਛਾ ਕਿਹੜੀ ਕਲਾਸ ਚ ਹੈਗੇ ਨੇ ਤੁਹਾਡੇ ਬੱਚੇ?
ਉਹ ਕੇਜੀ ਕਲਾਸ ਚ ਐ,
ਠੀਕ ਹੈ,
ਹੂੰ, ਇੱਕ ਕੇਜੀ ਚ ਆ ਇੱਕ ਫਿਫਤ ਚ ਆ, ਤੁਹਾਡਾ?
ਔਰ ਨੋ ਮੇਰੇ, ਭਰਾ ਦਾ ਮੁੰਡਾ ਹੈਗਾ ਉਹ ਥਰਡ ਕਲਾਸ ਹੈਗਾ ਔਰ ਮੇਰਾ ਤਾਂ ਨਵਾਂ-ਨਵਾਂ ਵਿਆਹ ਹੋਇਆ ਹੁਣੇ ਹੀ,
ਅੱਛਾ,
ਤੇ ਫੇਰ ਹੋਰ, ਮੇਰੀ ਭੈਣ ਹੈਗੀ ਐ ਉਹਦੀ ਉਹਦੀ ਗੁੜੀ ਮੇਰੀ ਮੇਰੀ ਭੈਣ ਦਾ ਮੁੰਡਾ ਹੈਗਾ ਦਿੱਲੀ ਚ ਵਿਆਹੀ ਦੀ ਹੈ ਤੇ ਉਹਨਾਂ ਦਾ ਅ ਕੋਲੇਜ ਚ ਪੜ੍ਹਦਾ ਰਹਿ ਦਾ ਉਹਨਾ ਦਾ ਮੁੰਡਾ
ਜੀ,
ਅੱਛਾ,
ਹਾਂਜੀ,
ਚਲੋ ਹੋਰ ਸੁਣਾਓ?
ਹਾਂਜੀ ਬਹੁਤ ਵਧੀਆ ਜੀ ਚਲੋ,
ਹਾਂਜੀ,
ਚਲੋ ਫਿਰ ਮੈਂ ਉਹ ਮੈਂ ਔ ਰ ਰੋਟੀ ਖਾ ਲਾ ਡਿਨਰ ਦਾ ਟਾਈਮ ਹੋ ਗਿਆ ਠੀਕ ਹੈ ਜੀ।
ਕੀ ਬਣਾਇਆ ਤੁਹਾਡੀ ਮੰਮੀ ਨੇ ਅੱਜ,
ਹਾਂਜੀ ਮੇਰੀ ਮੰਮੀ ਨੇ ਉਹ ਰਾਜਮਾਂ ਚਾਵਲ ਬਣਾਏ ਦੇ ਨੇ।
ਰਾਜਮਾ ਚਾਵਲ ਇਸ ਟੈਮ।
ਕਿਉਂਕਿ ਨਾ ਅਸੀਂ ਨਾ ਉਹ ਕਈ ਵਾਰ ਨਾ, ਪੇਟ ਨੂੰ ਸਾਫ਼ ਕਰਦਾ ਨਾ ਇਸ ਕਰਕੇ ਹਾਂਜੀ
ਨਹੀਂ-ਨਹੀਂ ਰਾਜਮਾ ਚਾਵਲ ਤੇ ਕਹਿੰਦੇ ਰਾਤੀ ਖਾਣੇ ਹੀ ਨਹੀਂ ਚਾਹੀਦੇ ਚੌਲ ਖ਼ਰਾਬ ਕਰਦੇ ਨੇ ਬੋਡੀ ਨੂੰ ਤਾਂ।
ਹਾਂਜੀ-ਹਾਂਜੀ ਸਾਡੇ ਘਰ ਸਭ ਖਾਂਦੇ ਨੇ ਰਾਜਮਾਂ ਚਾਵਲ ਹੋ ਗਿਆ
ਚਲੋ ਫੇਰ ਰੱਖਣੇ ਆ ਅਸੀਂ ਠੀਕ ਹੈ ਅਸੀਂ ਸਵੇਲੇ ਠਹਿਰ ਕੇ ਗੱਲ ਕਰਾਂਗੇ ਆ ਮੈਂ ਬੱਚੇ ਨੂੰ ਰੋਟੀ-ਰੋਟੀ ਖਵਾ ਲਾ ਬੱਚੇ ਰੋਟੀ-ਰੋਟੀ ਮੰਗਦੇ ਪਏ ਨੇ, ਤੁਹਾਡੇ ਨਾ ਤੁਹਾਡੇ ਨਾਲ ਬਾਅਦ ਚ ਗੱਲ ਕਰਨੀ ਆ ਓਕੇ। ਠੀਕ ਹੈ। ਪੁੱਛੋ